ਸਤਿ ਸ੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਹੋਰ ਕੀ ਹਾਲ ਏ
ਬਸ ਵਧੀਆ ਤੁਸੀ ਸੁਣਾਓ ਕੀ ਹਾਲ ਐ?
ਬਸ ਜੀ ਬਸ ਵਧੀਆ ਹੋਰ ਕਿਵੇਂ ਯਾਦ ਕੀਤਾ।
ਅਰੇ ਤੁਸੀਂ ਮੈਨੂੰ ਫੋਨ ਕੀਤਾ ਐਕਚੁਲੀ ਮੈਂ ਤੁਹਾਨੂੰ ਫੋਨ ਕੀਤਾ ਨਾ ਤੁਸੀਂ ਮੇਰਾ ਪਿਕ ਨਈ ਕੀਤਾ ਹੁਣ ਤੁਸੀਂ ਮੈਨੂੰ ਪੁੱਛ ਰਹੋ ਕਿ ਕਿਵੇਂ ਯਾਦ ਕੀਤਾ ਤੁਸੀਂ ਇੰਨੀ ਦੇਰ ਬਾਅਦ ਪੁੱਛਦੇ ਰਹੇ ਹੋ ਮੈਨੂੰ
ਬਸ ਜੀ ਬਸ ਕਈ ਵਾਰੀ ਨਹੀਂ ਯਾਦ ਰਹਿੰਦਾ ਨਾ ਬੱਚੇ ਨੇ ਫੇਰ ਬੰਦਾ ਹ ਬਿਜੀ ਹੋ ਜਾਂਦਾ ਨਾਲੇ ਤੁਹਾਨੂੰ ਛੋਟੀ ਕੁੜ ਹਾਂਜੀ, ਹਾਂਜੀ ਹੋਗੇ ਬਸ ਹੁਣੀ ਫਰੀ ਹੋਇਆ ਜਸਟ
ਅੱਛਿਆ ਬੱਚੇ ਠੀਕ ਨੇ?
ਬੱਚੇ ਵਧੀਆ ਵਧੀਆ ਤੁਸੀਂ ਸੁਣਾਓ
ਬਸ ਵਧੀਆ ਹੋਰ ਬੱਚੇ ਸੌਗੇ
ਹਾਂ ਬਸ ਗੁਡੀਆਂ ਹੁਣੀ ਸੁੱਤੀ ਆ ਮੇਰੀ
ਅੱਛਾ ਅੱਛਾ ਠੀਕ ਐ ਅੱਛਾ ਯਾਰ ਮੈਂ ਨਾ ਵੈਸੇ ਤੁਹਾਨੂੰ ਇਹ ਕਹਿ ਰਹੀ। ਕਿ ਹੁਣ ਬੱਚਿਆਂ ਦੀ ਜਿਵੇਂ ਨਾ ਛੁੱਟੀਆਂ ਖ਼ਤਮ ਹੋ ਰਹੀਆਂ ਨੇ।
ਹਾਂਜੀ
ਹਾਂ ਤੇ ਨਾਲੇ ਨਾ ਮੈਨੂੰ ਹੁਣ ਨਾ ਦੋ ਤਿੰਨ ਦਿਨ ਉਹ ਕਹਿੰਦੇ ਨੇ ਹਮੇ ਨਾ ਬੜੀਆ ਸਾ ਖਾਣਾ ਖਿਲਾਓ ਉਹ ਨਾ ਉਹ ਤੁਹਾਡੇ ਘਰ ਆਏ ਹੁੰਦੇ ਨੇ ਐਕਚੁਲੀ ਸਾਰੀ ਗੱਲ ਐਵੇਂ ਤੇ ਉਹਨਾਂ ਨੇ ਤੁਹਾਡੇ ਘਰ ਨਾ ਮਤਲਬ ਕਿ ਉਹ ਤੁਸੀਂ ਉਹਨਾਂ ਨੂੰ ਖਵਾਇਆ ਨਾ ਸਾਂਬਰ ਡੋਸਾ ਬਣਾ ਕੇ
ਹਾਂਜੀ, ਹਾਂਜੀ ਕਹਿੰਦੇ ਪਏ ਸੀ ਬੜਾ ਟੇਸਟੀ ਬਣਿਆ।
ਹਾਂ ਬਸ ਉਹ ਨਾ ਹੁਣ ਮੇਰੇ ਪਿੱਛੇ ਪੈ ਗਏ ਨੇ। ਕਿ ਮੰਮਾ ਆਪ ਨਾ ਹਮੇ ਵੈਸਾ ਖਿਲਾਓ ਤੋਂ ਮੈਂ ਉਹਨਾਂ ਨੂੰ ਕਿਹਾ ਕਿ ਪਹਿਲੇ ਮੁਝੇ ਪਤਾ ਤੋਂ ਕਰਨੇ ਦੋ ਕਿ ਉਹ ਨੇ ਬਣਾਇਆ ਕੈਸੇ ਹੈ
ਨਹੀਂ, ਨਹੀਂ ਬੜਾ ਈਜ਼ੀ ਏ ਸਾਂਬਰ ਡੋਸਾ ਤੇ ਕੁੱਛ ਵੀ ਨਹੀਂ ਹੈਗਾ।
ਬਣਾਣੀ ਆ ਮੈਂ ਵੀ ਬਣਾਣੀ ਆ ਬਟ ਐਹ ਹੁੰਦਾ ਨਾ ਕਿ ਬੱਚਿਆਂ ਨੂੰ ਨਾ ਵੈਸੇ। ਜ਼ਿਆਦਾ ਜਿੱਥੇ ਖਾਣ ਦਾ ਮਤਲਬ ਮਜ਼ਾ ਆਏ ਨਾ ਫੇਰ ਉਹ ਕਹਿੰਦੇ ਨੇ ਮੰਮਾ ਵੈਸੇ ਡਿਸ਼ ਬਣਾ ਕੇ ਦੋ।
ਨਹੀਂ ਦੂਜਿਆਂ ਦੇ ਘਰ ਅੱਛਾ ਦੂਜਿਆਂ ਦੇ ਘਰ ਦਾ ਵੈਸੇ ਜਿਆਦਾ ਟੇਸਟੀ ਲੱਗਦੇ
ਹਾਂ ਇਹ ਤੇ ਇਹ ਤੇ ਹਾਂ ਇਹ ਤੇ ਸੱਚੀ ਗੱਲ ਐ
ਕਿਉਂਕਿ ਘਰ ਫੇਰ ਰੋਜ਼ ਰੋਜ਼ ਬੰਦੇ ਉਹੀ ਔ ਟੇਸਟ ਫਿਰ ਬੱਚੇ ਬੋਰ ਹੋ ਜਾਂਦੇ ਨਾ
ਹਾਂ ਥੋੜਾ ਡੀਫਰਨਟ ਟੇਸਟ ਹੋ ਗਿਆ ਨਾ। ਤੁਹਾਡੇ ਘਰ ਉਹਨਾ ਨੇ ਖਾਇਆ ਹੁਣ ਮੈਂ ਨਾ ਦੇਖੋ ਹੁਣ ਡੋਸਾ ਬਣਾਣੀ ਆ ਨਾ ਮੈਂ ਇੰਸਟੈਂਟ ਬਣਾਣੀ ਆ ਆਪਣਾ।
ਅੱਛਾ
ਮੈਂ ਉਹੀ ਪੁੱਛਣਾ ਸੀ ਤੁਸੀਂ ਕਿਵੇਂ ਬਣਾਇਆ ਮੈਂ।
ਪ੍ਰੀਮਿਕਸ ਲੈ ਕੇ ਆਂਦੇ ਹੋ ਜਾਂ ਆਪੇ ਬਣਾਂਦੇ ਹੋ ਘਰ
ਮੈਂ ਘਰ ਹੀ ਬਣਾਨੀ ਆ
ਅੱਛਾ ਪਰ ਮੈਂ ਡੋਸਾ ਨੀ ਮੈਂ ਇਡਲੀ ਬਣਾਈ ਸੀ ਨਾਲ
ਅੱਛਾ ਪਤਾ ਨੀ ਉਹਨਾਂ ਨੇ ਮੈਨੂੰ ਇੰਝ ਹੀ ਕਿਹਾ ਕਿ ਮੰਮਾ ਮੈਂ ਹਮ ਨਾ ਡੋਸਾ ਔਰ ਸਾਂਬਰ ਖਾ ਕੇ ਆਏ ਆ ਪਤਾ ਨੀ ਉਹਨਾਂ ਨੇ
ਅੱਛਾ ਹਾਂ ਬਸ ਸਾਂਬਰ, ਡੋਸਾ, ਇਡਲੀ ਉਹ ਸੇਮ ਸੇਮ ਹੀ ਹੋ ਜਾਂਦਾ ਨਾ ਬਸ ਉਹ ਬੋਲਣ‌ ਵਿ ਚ ਆਦਾ ਨਾ ਇਡਲੀ, ਸਾਂਬਰ, ਡੋਸਾ ਉਹ ਤਿੰਨ ਚੀਜ਼ਾਂ ਹਾਂਜੀ।
ਬਣਾਂਦੇ ਹੋ ਮਤਲਬ ਕਿ ਸਾਰੀ ਸਬਜ਼ੀਆਂ ਵਿੱਚੇ ਪਾ ਕੇ ਰੱਖ ਦਿੰਦੇ ਹੋ ਕਿ ਅਲੱਗ
ਮੈਂ ਤੇ ਦੇਖੋ ਮੈਂ ਤੇ ਸਿੰਪਲ ਪਹਿਲੇ ਦਾਲ ਉਬਾਲਣੀ ਆ ਜਿਵੇਂ ਅਸੀਂ ਦਾਲ ਉਬਾਲਦੇ ਆ ਨਾ।
ਹਾਂ।
ਐਜ ਹੀ ਸਿੰਪਲ ਉਬਾਲ ਬ ਦਾਲ ਉਬਾਲ ਕੇ ਨਾ ਸਾਈਡ ਚ ਰੱਖ ਲੈਣੀ ਆ ਬਾਕੀ ਜਿੰਨੀ ਵੈਜੀਟੇਬਲ ਨੇ ਨਾ ਤੇ ਮੇਰੇ ਬ ਬੱਚੇ ਤੇ ਜਿਆਦਾ, ਮਤਲਬ ਪਸੰਦ ਨ ਕਰਦੇ ਨੇ ਤੇ ਇਸ ਕਰਕੇ ਬਿਲਕੁਲ ਬਰੀਕ-ਬਰੀਕ ਕੱਟ ਕੇ ਨਾ, ਮੈਂ ਰਾਈ ਦਾ ਤੜਕਾ ਰਾਈ, ਕੜੀ ਪੱਤਾ ਕਸ਼ਮੀਰੀ ਲਾਲ ਮਿਰਚ, ਠੀਕ ਏ, ਉਹਦੇ ਵਿੱਚ ਪਾ ਕੇ ਥੋੜੀ ਟੋਸ ਕਰਕੇ, ਤੇ ਫੇਿਰ ਉਸ ਜਿਹੜੀ ਕੁ ਕੁੱਕਰ 'ਚ ਦਾਲ ਬਣਾਈਏ ਨਾ, ਉਸੇ ਵਿੱਚ ਪਾ ਕੇ ਇੱਕ ਦੋ ਵਾਰੀ ਰੇਜੇ ਦਵਾ ਦਿੰਣੀ ਆਂ, ਬਸ। ਫੇਿਰ ਬਾਅਦ 'ਚ ਉਹ ਹਾਂ, ਬਾਅਦ 'ਚੋਂ ਇਮਲੀ ਵਗੈਰਾ ਪਾ ਕੇ ਉਹਦੇ ਤੇ
ਹਮ-ਹਮ, ਹਮ ਅੱਛਾ।
ਤੁਸੀਂ ਕਿਸ ਤਰ੍ਹਾਂ ਬਨਾਉਂਦੇ ਹੋ?
ਮੈਂ ਨਾ ਪਹਿਲੇ ਤੇ ਅਸੀਂ ਵੀ ਐਵੇਂ ਬਣਾਉਂਦੇ ਸੀ, ਮਤਲਬ ਦਾਲ ਅਲੱਗ ਉਬਾਲਦੀ ਸੀ। ਤੇ ਨਾਲੇ ਮਤਲਬ, ਜਿਹੜੀ ਸਬਜ਼ੀਆਂ ਨੂੰ ਅਲੱਗ ਤੜਕਾ ਲਗਾਉਂਦੀ ਸੀ, ਫਿਰ ਮੇਰੀ ਸਾਸੂ ਮੋਮ ਨੇ ਕਿਹਾ ਤੂੰ ਕੀ ਦੋ ਦੋ ਕੰਮ ਕਰਦੀ ਆ, ਇਹਦੇ ਵਿੱਚ ਹੀ ਨਾ ਸਾਰਾ ਕੁਛ ਪਾ ਕੇ ਰੱਖਦਾ ਗਾ, ਦਾਲ ਦੇ ਨਾਲ।
ਸਹੀ ਬਣਦਾ ਏ।
ਹਾਂ ਉਹ ਇੱਕ ਨਾ, ਹਾਂ ਇੰਸਟੈਂਟ ਤੋਂ ਬੜੀ ਜਲਦੀ ਬਣਦਾ।
ਨਹੀਂ ਉਹ ਵੀ ਈਜ਼ੀ ਏ, ਐਸੀ ਗੱਲ ਨਹੀਂ ਹੈ, ਪਰ ਨਾ ਜਿਹਨਾਂ ਨੂੰ ਥੋੜ੍ਹਾ ਜਿਹਾ ਕਰਚੀ ਫਲੇਵਰ, ਵੈਜੀਟੇਲ ਅੱਛ ਲੱਗਦਾ ਨਾ ਤੇ ਮੈਂ ਤਾਂ ਕਰਕੇ ਬਣਾਉਂਦੀ ਹਾਂ, ਕਿਉਂਕਿ ਮੈਨੂੰ ਬਿਲਕੁਲ ਗਲੀਆਂ ਦੀ ਸਬਜ਼ੀਆਂ ਮੈਨੂੰ ਪਸੰਦ ਨਹੀਂ ਆਉਂਦੀ, ਇਸ ਕਰਕੇ ਥੋੜ੍ਹੀ ਜਿ ਫਰਾਈ ਹੋ ਜਾਂਦੀ ਨਾ ਸਬਜ਼ੀਆ, ਉਹਦਾ ਟੇਸਟ ਜ਼ਿਆਦਾ ਇਨਹਸ ਹੋ ਜਾਂਦਾ ਹੈ।
ਹਾਂ ਇਹ ਤੇ ਹੈ ਹੀ ਹੈ, ਉਹ ਤੇ ਗੱਲ ਸਹੀ ਕਹਿ ਰਹੇ ਹੋ, ਮੈਂ ਪਹਿਲੇ ਉਵੇਂ ਹੀ ਬਣਾਉਂਦੀ ਸੀ ਅਲੱਗ ਤੜਕਾ ਤਿਆਰ ਕਰਦੇ ਸੀਲਬ ਸਬਜ਼ੀਆਂ ਦਾ, ਹਾਂ ਲੇਕਿਨ ਇਹ ਵੀ, ਇਹਦੇ 'ਚ ਘੁਲ ਮਿਲ ਜਾਂਦੀਆਂ ਨੇ ਨਾ, ਇਹਦੇ ਮੈਨੂੰ ਇਹ ਫਾਇਦਾ ਹੋ ਜਾਂਦਾ, ਕਿ ਮੇਰੇ ਬੱਚੇ ਨਾ ਫੇਿਰ ਸਬਜ਼ੀਆਂ ਕੱਢਦੇ ਨਹੀਂ। ਸਬਜ਼ੀਆਂ ਕੱਢਦੇ ਨੀ, ਉਹ ਵਿੱਚ ਹੀ ਮਿਕਸ ਹੋ ਜਾਂਦੀ ਹੈ ਨਾ, ਉਹ ਖਾ ਲੈਂਦੇ ਨੇ ਦਾਲ ਦੇ ਨਾਲ। ਮੈਨੂੰ ਇਸ ਚੀਜ਼ ਦਾ ਪਲੱਸ ਪੁਆਇੰਟ ਹੈ, ਬਟ ਤੁਹਾਡੇ ਘਰ 'ਘ ਖਾ ਕੇ ਖਾਏ ਨੇ ਨਾ, ਤੇ ਇਹਨਾਂ ਨੂੰ ਹੈ ਹੋ ਰਿਹਾ, ਕਿ ਮੰਮਾ ਵੈਸਾ ਬਣਾਓ ਆਪ। ਤੇ ਮੈਂ ਤਾਂ ਕ ਕਿਹਾ ਮੈਂ ਕਿਹਾ ਚਲੋ ਤੁਹਾਨੂੰ ਪੁੱਛਦੀ ਹਾਂ, ਅੱਛਾ ਤੁਸੀਂ ਇੰਝ ਬਣਾਦੋ, ਮਤਲਬ ਅਲੱਗ ਤੜਕਾ।
ਹਾਂ ਅਲੱਗ ਤੋਂ ਲੱਗਾ ਲੈਂਦੀ ਆ ਨਾ, ਉਹ ਫੇਿਰ ਮੈਨੂੰ ਥੋੜ੍ਹਾ ਜਿਆਦਾ ਵਧੀਆ ਲੱਗਦਾ ਵੈਜੀਟੇਬਲ, ਉਹ ਬਿਲਕੁਲ ਜਿਹੜੇ ਵਿੱਚ ਗੱਲ ਜਾਂਦੀ ਨੇ, ਉਹ ਮੈਨੂੰ ਚੰਗੀਆਂ ਨੀ ਲਗਦੀਆਂ। ਕਿਉਂਕਿ ਮੈਂ ਬਿਲਕੁਲ ਬਰੀਕ- ਬਰੀਕ ਚੋਪ ਕੀਤੀਆਂ ਸੀ ਨਾ, ਤੇ ਉਹ ਜ਼ਿਆਦਾ ਮੂੰਹ 'ਚ ਵੀ ਨਹੀਂ ਆਉਂਦੀ। ਜਿਵੇਂ ਬੱਚੇ ਨਿਕਾਲ ਕੇ ਰੱਖ ਦਿੰਦਾ ਨਾ ਸਾਈਡ ਵਿੱਚ, ਫੱਲੀਆਂ ਕੱਢ ਕੇ ਰੱਖ ਦਿੱਤੀਆਂ, ਇਹ ਕੱਢਦਾ ਹਨਾ।
ਬੱਚਿਆਂ ਦਾ ਇਹੋ ਹਾਲ ਹੈ।
ਹਾਂ ਜਿਵੇਂ ਵੈਸੇ ਵੀ ਨਾ ਜਿਵੇਂ- ਜਿਵੇਂ ਵੱਡੇ ਹੁੰਦੇ ਨੇ ਨਾ, ਉਹ ਫੇਿਰ ਆਪਣਾ -ਆਪਣਾ ਇਹਨਾਂ ਨੂੰ ਟੇਸਟ ਦਿੰਦੇ ਤੇ ਹਜੇ ਮੇਰੇ ਛੋਟੇ ਨੇ ਨਾ, ਹਜੇ ਖਾ ਲੈਂਦੇ ਨੇ ਜਿਸ ਤਰ੍ਹਾਂ ਵੀ ਮਰਜ਼ੀ
ਅੱਛਾ ਅੱਛਾ, ਉਹੀ ਕਹਿ ਰਹੀ ਹੈ ਨਾ, ਹੁਣ ਜਿਵੇਂ-ਜਿਵੇਂ ਵੱਡੇ ਹੁੰਦੇ ਨੇ ਨਾ
ਹਾਂ ਬੱਚੇ ਨੂੰ ਟੇਸਟ, ਬੱਚੇ ਜਿਹੋ ਜਿਹੇ ਬੱਚਿਆਂ ਦੇ ਨਾਲ ਬਹਿਣਾ, ਖਲੋਣਾ ਹਨਾ ਬੜਾ ਫ਼ਰਕ ਪੈ ਜਾਂਦਾ ਹੈ, ਬੱਚੇ ਨਵੀਂ- ਨਵੀਂ ਡਿਸ਼ ਵੇਖਦੇ ਨੇ, ਇਹ ਬਣਾ ਦੋ, ਵੋ ਬਣਾ ਦੋ।
ਅੱਛਾ ਅੱਛਾ, ਤੇ ਤੁਸੀਂ ਉਹ ਕੀ ਬੋਲਦੇ ਰਹੇ ਡ ਡੋਸਾਂ ਕਿਵੇਂ ਬਣਾਦੇੋ ਤੁਸੀਂ, ਮਿਕਸਰ ਲੈ ਕੇ ਆਉਦੇ ਜਿਹੜੇ ਰੇਡੀਮੇਡ ਹੁੰਦੇ ਨੇ, ਉਹ ਲੈ ਕੇ ਆਉਂਦੇ ਹੋ?
ਨਹੀਂ ਮੈਂ ਤੇ ਦਾਲ ਤੇ ਚਾਵਲ ਪਿਓ ਕੇ ਰੱਖ ਦਿੰਦੀ ਹਾਂ, ਰਾਤੀ, ਹਾਂ ਰਾਤੀ ਪਿਓ ਕੇ ਰੱਖਦੇ ਹਾਂ, ਥੋੜੇ ਜਹੇ ਮੇਥਰੇ ਵੀ ਸਾਈਡ ਤੇ ਪਿਓ ਦੇਂਦੀ ਹਾਂ, ਉਹਦੇ ਨਾਲੇ ਟੇਸਟ ਬੜਾ ਵਧੀਆ ਆਂਦਾ ਏ।
ਅੱਛਾ, ਮੈਂ ਵੈਸੇ ਇਹਨਾਂ ਕਦੇ ਟਰਾਈ ਨੀ ਕੀਤਾ। ਤੇ ਕਿਵੇਂ ਮਤਲਬ ਦੋਨਾਂ ਨੂੰ, ਕਿੰਨਾ- ਕਿੰਨੀ ਕੁਆਆਂਟਿਟੀ ਲੈਣੀ ਹੁੰਦੀ ਦੋਨਾਂ ਦੀ, ਦਾਲ ਤੇ ਚਾਵਲਾਂ ਦੀ‌?
ਮੈਂ ਵੈਸੇ ਇੰਨਾ ਕਦੀ, ਪੱਕਾ ਬਣਾਇਆ ਨਹੀਂ ਦੇਖੋ ਮੈਂ ਇਹ ਅਗਰ ਮੈਂ ਕੋਲੀ ਦਾਲ-ਚਾਵਲ ਰੱਖੇ ਨੇ ਨਾ, ਤੇ ਉਹਦਾ ਵਨ ਫੋਰਥ ਦਾਲ ਪਾਣੀ ਹਾਂ, ਉਸੇ ਬਾਲ ਦਾ, ਹਾਂ ਵਨ ਫੋਰਥ। ਤੇ ਥੋੜੇ ਜਿਹੇ ਇੱਕ ਚਮਚ, ਵਾਈਟ ਵਾਲੀ ਹੁੰਦੀ ਨਾ ਉੜਦ ਦਾਲ ਜਿਹੜੀ ਹਾਂਜੀ ਉਹੀ ਪਾਤੀ, ਚਾਵਲ ਦੇ ਜਿਹੜੇ ਮਰਜ਼ੀ ਲੈਲੋ।
ਠੀਕ ਹੈ।
ਤੇ ਥੋੜ੍ਹੇ ਜਿਹੇ ਵਿੱਚ ਮੇਥਰੇ ਪਾਤੇ।
ਹਮ, ਹਮ, ਹਮ--ਠੀਕ ਹੈ।
ਭਿੱਜੇ ਰਹਿੰਦੇ ਨੇ ਸਵੇਰੇ ਉੱਠਦੀ ਹਾ ਨਾ ਮੈਂ ਜਿਸ ਤਰ੍ਹਾਂ ਤੇ ਮੈਂ ਸਵੇਰੇ ਉਠ ਕੇ ਉਹਨੂੰ ਗ੍ਰਾਇੰਡ ਕਰ ਲੈਂਦੀ ਹਾਂ। ਫਿਰ ਉਹਨੂੰ ਰੱਖ ਦਿੰਦੀ ਹਾਂ ਕਿ ਅਗਰ ਅਸੀਂ ਸ਼ਾਮੀ ਖਾਣੇ ਨੇ। ਉਹ ਇੰਨੇ ਫਰਮੈਂਟ ਹੋ ਜਾਂਦਾ ਆਪੇ ਹੀ ਗਰਮੀ ਇੰਨੀ ਹੈ। ਬਾਹਰ ਪਿਆ, ਪਿਆ ਫਰਮੈਂਟ ਫਿਰ ਥੋੜਾ ਜਿਹਾ ਖੋਲ ਕੇ ਫੇਰ ਬਸ ਬੰਨ ਗਿਆ। ਅਗਰ ਬੱਚਿਆਂ ਨੇ ਮਸਾਲੇ ਵਾਲਾ ਖਾਣਾ ਤੇ ਮੈਂ ਆਲੂ ਉਬਾਲ ਕੇ, ਥੋੜੇ ਪਿਆਜ ਵਗੈਰਾ ਮਿਸ ਜਿਵੇਂ ਬਣਾਉਂਦੇ ਹਾਂ। ਸਿੰਪਲ ਹੀ ਤੇ ਬਸ ਬਣ ਜਾਂਦਾ ਈਜ਼ੀ ਓ ਬਣਾਣਾ ਪਹਿਲਾਂ ਤੇ, ਪਹਿਲਾਂ ਤਾਂ ਵੈਸੇ ਵੀ ਖ਼ਰਾਬ ਬਣਦਾ ਹੀ ਬਣਦਾ
ਹਾਂ, ਉਹ ਤੇ ਹੈ ਹੀ ਆ। ਮੈਂ ਤੇ ਨਾ ਫਟਾਫਟ ਵਾਲਾ ਕੰਮ ਕਰਦੀ ਹਾਂ, ਹੁਣ ਜਿਵੇਂ-ਮੈਂ ਕੀ ਕਰਦੀ ਹਾਂ। ਜਿਵੇਂ-ਅਹ, ਆ ਕੀ ਬੋਲਦੇ ਨੇ ਉਹਨੂੰ ਸੂਜੀ?
ਅੱਛਾ, ਅੱਛਾ ਤੇ ਸੂ਼ਜੀ। ਤੁਸੀ ਵੀ ਇਸ ਤਰ੍ਹਾਂ ਦਾ ਬਣਾਉਂਦੇ ਹੋ। ਹਾਂ, ਹਰ ਇੱਕ ਦਾ ਆਪਣਾ-ਆਪਣਾ ਟੇਸਟ ਏ ਜਿਹੜਾ ਮੈਂ ਸੂਜੀ, ਦੇ ਜਿਹੜਾ ਮੈਂ ਤੁਹਾਨੂੰ ਦਾਲ ਤੇ ਦੱਸਿਆ ਨਾ, ਦਾਲ-ਚਾਵਲ ਵਾਲਾ ਉਹਦੇ ਨਾਲ ਇਡਲੀ ਵੀ ਬੜੀ ਵਧੀਆ ਬਣਦੀ ਏ। ਹਾਂ, ਉਹਨੂੰ ਇਡਲੀ ਵਾਲੇ ਸਟੈਂਡ ਚ ਪਾ ਕੇ ਦੇਖਣਾ, ਤੁਸੀਂ ਇੰਨੀ ਵਧੀਆ ਇਡਲੀ ਬਣਦੀ।
ਅੱਛਾ, ਨਹੀਂ ਮੈਂ ਤੇ ਪਤਾ ਕੀ ਹੁੰਦਾ, ਹੁਣ ਜਿਵੇਂ-ਇਹਨਾਂ ਨੇ ਸਕੂਲ ਵਗੈਰਾ ਵੀ ਜਾਣਾ?
ਪਰ ਮੈਂ ਸੂਜੀ ਵੇਸਣ ਦਾ ਤੇ ਮੈਂ ਪਹਿਲੀ ਵਾਰ ਸੁਣਿਆ ਏ।
ਮੈਂ ਤੁਹਾਨੂੰ ਦੱਸ ਰਹੀ ਹਾਂ ਨਾ, ਕੋਰਸ ਸਵਾਦ ਆਉਦਾ ਡੋਸਾ ਹੀ‌ ਉਹਨੂੰ ਤੁਸੀਂ ਮਤਲਬ ਦੇਖੋਗੇ ਕਿ ਉਓਵੇਂ ਦਾ ਹੀ ਤਿਆਰ ਹੁੰਦਾ ਉਹ। ਤੇ ਉਹਦੇ ਵਿੱਚ ਜਿਵੇਂ-ਹਾਂਜੀ, ਉਹਦੇ ਵਿੱਚ ਜਿਵੇਂ ਸੇਮ ਕੁਆਂਟਿਟੀ ਲੈ ਕੇ ਹਾਂ, ਉਹਵੇਂ ਉਹਦੇ ਚ ਮਤਲਬ ਕਿ ਸੇਮ ਕੁਆਂਟਿਟੀ ਦੋਨੋ ਚੀਜ਼ਾਂ ਲੈ ਲਈਆਂ ਮਤਲਬ ਕਿ ਸੂਜੀ ਵੀ ਤੇ ਵੇਸਣ ਲਈ ਠੀਕ ਹੈ। ਹਾਂਜੀ, ਉਸਦੇ ਨਾਲ ਅਸੀਂ ਪਾ ਲਿੱਤਾ ਚਾਵਲਾਂ ਦਾ ਆਟਾ।
ਹਾਂ, ਬਸ ਉਹਹੀ ਚਾਵਲ ਹੋ ਗਏ। ਮੇਨ ਜਿਵੇਂ- ਹਾਂ, ਉਹ ਕ੍ਰਿਸਪੀ ਬਣ ਜਾਂਦੇ ਨੇ, ਠੀਕ ਹੈ, ਠੀਕ ਹੈ।
ਜਿਵੇਂ-ਤੁਸੀਂ ਉਹ ਕਹਿ ਰਹੇ ਹੋ ਨਾ, ਮਿਰਚ ਤਿਆਰ ਕਰਦੇ, ਮੈਂ ਵੀ ਉਹ ਚ ਕਰਦੀ ਹਾਂ। ਜਿਵੇਂ-ਰਾਈ ਦਾ ਤੜਕਾ ਨਾਲੇ ਪਿਆਜ ਬਰੀਕ ਕੱਟੇ। ਹਾਂ ਤੇ ਮਤਲਬ ਮੈਂ ਨਾ, ਮੈਨੂੰ ਅਗਰ ਸਕੂਲ ਦੇਨੀ ਆ ਨਾ, ਬੜੇ ਖੁਸ਼ ਹੋ ਕੇ ਖਾ ਕੇ ਆਉਂਦੇ ਨੇ। ਮਤਲਬ ਸਿਰਫ ਮੈਂ ਉਹੀ ਡੋਸਾ ਦਿੰਦੀ ਹਾਂ, ਮਤਲਬ ਕਿਉਂਕਿ ਦੇਖੋ। ਸਾਂਬਰ ਤੇ ਚੱਲਦਾ ਨੀ, ਹਨਾ। ਇਹ ਸਿਰਫ ਡੋਸਾ ਮੈਂ ਬਣਾ ਕੇ ਆ ਨਾ, ਤੁਸੀਂ ਟਏ ਕਰਨਾ ਕਦੀ, ਇਹ ਨਾ ਉੱਥੇ ਮਤਲਬ ਲਿਸਾਂ ਨੀ ਪੈਂਦਾ ਜਿਵੇਂ ਹੋ ਜਾਂਦੇ ਨਾ, ਜਿਵੇਂ-ਕੋਈ ਦਹਿੰਦੇ ਆ।
ਮੀ ਹੋ ਜਾਂਦਾ।
ਨਹੀਂ -ਨਹੀਂ ਸੋਗੀ, ਬਿਲਕੁਲ ਵੀ ਨਹੀਂ ਹੁੰਦਾ ਹੈ। ਮਤਲਬ ਕਿਉਂਕਿ ਦੇਖੋ, ਮੈਂ ਬਟਰ ਪੇਪਰ ਵਿੱਚ ਇਹਨੂੰ ਰੈਪ ਕਰਕੇ ਦਿੰਦੀ ਹਾਂ। ਅੱਛੀ ਤਰ੍ਹਾਂ ਤੇ ਮੈਨੂੰ ਅੱਜ ਤੱਕ ਇਹਨਾਂ ਨੇ ਐਂ ਨੀ ਕਿਹਾ-ਕਿ ਮੰਮਾ, ਠੀਕ ਹੈ। ਥੋੜਾ ਬਹੁਤਾ ਫ਼ਰਕ ਪੈਂਦਾ,। ਦੇਖੋ ਹਨਾ ਮੈਂ ਕੀ ਕਰਦੀ ਜਦੋਂ ਬਣਾਉਂਦੀ ਹਾਂ ਨਾ ਹਾਂਜੀ, ਮੈਂ ਜਦੋਂ ਬਣਾਉਂਦੀ ਹਾਂ ਨਾ, ਮੈਂ ਜਿਹੜਾ ਮੇਰਾ ਓਵਨ ਦਾ ਸਟੈਂਡ ਹੈ ਨਾ, ਇੱਕ ਮੈਂ ਉਹਦੇ ਉੱਪਰ ਰੱਖੀ ਜਾਂਦੀ ਆ। ਉਹਨੂੰ ਮਤਲਬ ਕਿਉਂਕਿ ਹੈ ਨਾ, ਉੱਥੇ ਜਿਵੇਂ- ਉਹਦਾ ਹਾਂ, ਮਤਲਬ ਉਹਦਾ ਨਾ, ਮਤਲਬ ਜਿਹੜੀ ਮਤਲਬ ਉਹ ਥੱਲੋਂ ਦਾ ਪਸੀਨਾ ਆਉਂਦਾ, ਜਿਵੇਂ- ਉਹ ਰੱਖੋ ਪਲੇਟਾਂ ਚ ਰੱਖੋ ਜਾਂ ਕਿਤੇ, ਮਤਲਬ ਕਿ ਕੱਪੜੇ ਰੱਖੋ।
ਹਾਂ ਗਿਰ ਜਾਂਦੇ ਆ ਨਾ।
ਹਾਂ, ਤੇ ਉਸ ਕਰਕੇ ਨਾ ਮੈਂ ਕੀ ਕਰਨੀ, ਸਟੈਂਡ ਦੇ ਉੱਤੇ ਰੱਖ ਦਿਨੀ ਆ। ਉਹਦੇ ਚ ਉਹਨਾ ਨੂੰ ਮਤਲਬ ਮੈਂ ਨਾ ਇੰਨਾ ਸੋਗੀ ਨੀ ਹੁੰਦਾ ਉਹਨਾਂ ਨੂੰ, ਐਵੇਂ ਰੈਪ ਕਰਕੇ ਦੇ, ਦੋ ਮਤਲਬ ਓ ਬੱਚੇ ਬੜਾ ਖੁਸ਼ ਹੋ ਕੇ ਖਾਂਦੇ ਨੇ।
ਚਲ ਵਧੀਆ ਗੱਲ, ਮੈਂ ਵੀ ਟਰਾਈ ਕਰਾਂਗੀ ਤੇ ਤੁਹਾਨੂੰ ਨਾਰੀਅਲ ਦੀ ਚਟਨੀ ਆਂਦੀ ਬਣਾਨੀ ਫਿਰ।
ਓ ਮੇਰੀ ਨਾ ਸਾਸੂ ਮੋਮ ਬਣਾਂਦੇ ਨੇ, ਓ ਪਤਾ ਨੀ ਕੀ-ਕੀ ਪਾਂਦੇ ਨੇ, ਛੋਲੇ ਪਾ ਲੈਂਦੇ ਨੇ। ਨਾਰੀਅਲ ਪਾਂਦੇ ਨੇ ਇੱਕ।
ਪਿੱਜੀ ਹੋਈ ਦਾਲ ਪਾਂਦੇ ਨੇ ਜਾਂ ਫਿਰ ਭੁੱਜੇ ਦੇ ਛੋਲੇ।
ਹਾਂ, ਬੁੱਜੋ ਹੋਏ ਛੋਲੇ ਈ ਪਾਂਦੇ ਨੇ, ਹਾਂ ਬਸ ਉਹ ਬਣਾਂਦੇ ਉਹੀ ਨੇ, ਮੈਂ ਅਜੇ ਤੱਕ ਵੇ, ਖੀ ਵੀ ਨੀ ਕਿ ਕਿਵੇਂ ਬਣਾ ਰੇ ਨੇ, ਹਾਂ ਬਸ ਉਹ ਬਣਾਂਦੇ ਨੇ, ਹੂੰ ਹੂੰ।
ਸਭ ਅੰਬੀ ਵਗੈਰਾ ਦੀ ਚਟਨੀ ਬਣਾ ਲੈਣੀ ਆ ਏ ਨਾਰੀਅਲ ਦੀ ਨੀ ਕਦੀ ਬਣਾਈ ਮੈਂ।
ਹਾਂ ਮਤਲਬ ਨਾਰੀਅਲ ਅੱਛਾ ਬਾਈ ਚਾਂਸ ਬਾਹਰੋਂ ਅਸੀਂ ਓ ਕੱਚੇ ਵਾਲਾ ਜਿਹੜਾ ਹੁੰਦਾ। ਓ ਨਹੀ ਲਿਆਂਦੇ ਅਸੀਂ ਉਹ ਜਿਹੜਾ ਹੁੰਦਾ ਨੀ ਜਿਹੜਾ ਕਿਨੂੰ ਓ ਕੀ ਕਹਿੰਦੇ ਨੇ ਉਹਨੂੰ ਸੁੱਕਾ ਨਾਰੀਅਲ ਹਾਂ ਸੁੱਕਾ ਨਾਰੀਅਲ ਹੁੰਦਾ ਓ ਕਈ ਵਾਰੀ ਮੰਮਾ ਉਹਨੂੰ ਵੀ ਯੂ ਕਰ ਲੈਂਦੇ ਨੇ ਮੇਰੀ ਸਾਸੂ ਮੋਮ ਨਾ।
ਕਰਦੇ ਆ ਜਿਹੜਾ, ਠੀਕ ਠੀਕ ਜਿਹੜੀ ਅਸੀਂ ਖੀਰ ਚ ਪਾਨੇ ਆ।
ਹਾਂ, ਉਹੀਓ ਮਤਲਬ ਮੰਮੀ ਤੇ ਕਈ ਵਾਰੀ ਓ ਯੂਜ ਕਰ ਲੈਂਦੇ ਨੇ।
ਪਤਾ ਹੋਈਏ ਨਾ ਪ੍ਰੈਕਟਿਸ ਮੇਕਸ ਏ ਮੈਨ ਪਰਫੈਕਟ ਬੜੇ ਟਾਈਮ ਤੋਂ ਬਣਾ ਰੇ ਹੋਣਗੇ। ਓ ਬਣਾ ਲੈਂਦੇ ਨੇ ਸਾਨੂੰ ਕੋਲ ਨੀ ਬਣਦਾ।
ਹਾਂ, ਮਤਲਬ ਮੈਂ ਅੱਜ ਤੱਕ ਉਹਨਾਂ ਨੇ ਕਿਹਾ ਕਿ ਦੇਖ ਲੈ ਮੈਂ ਕਿਹਾ ਮੈਂ ਨੀ ਦੇਖਾਂਗੀ ਤੁਸੀਂ ਬਣਾਓ। ਮੈਂ ਕਿਹਾ ਫੇਰ ਐ ਵੀ ਤੁਸੀਂ ਮੈਨੂੰ ਕਹੋਗੇ ਤੂੰ ਬਣਾ, ਮੈਂ ਕਿਹਾ ਇਹਦੇ ਚ ਤੇ ਇੱਕ ਤੁਹਾਡਾ ਮਤਲਬ ਹੁਣ ਚਾਹੀਦੀ ਐ ਨਾ ਮੇਰੀ ਹੈਲਪ ਤੇ ਫਿਰ ਉਹੀ ਬਣਾਂਦੇ ਨੇ ਐ ਜਿੰਮੇਵਾਰੀ ਉਹਨਾਂ ਦੀ ਹੈਗੀ ਆ। ਮਤਲਬ ਓ ਤੇ ਨਾ ਕਈ ਵਾਰੀ ਓ ਸੋਚਦੇ ਨੇ ਕਿ ਇਹਦੇ ਨਾਲ ਇੱਕ,
ਕਈਆਂ ਦੀ ਸਪੈਸ਼ਲਿਟੀ ਹੁੰਦੀ ਨਾ ਚੀਜ਼ ਦੀ ਕਿ ਓ ਚੀਜ਼ ਬਹੁਤ ਵਧੀਆ ਬਣਾਂਦਾ।
ਨਈ, ਮੇਰੇ ਮੇਰੇ ਸਾਸੂ ਮੋਮ ਦਾ ਮਤਲਬ ਕਿ ਨਾ ਕੁਕਿੰਗ ਬਹੁਤ ਈ ਅੱਛੀ ਐ। ਹਾਂਜੀ ਹਾਂਜੀ, ਉਹਨਾਂ ਦੀ ਕੁਕਿੰਗ ਅੱਛੀ ਹੈਗੀ ਆ ਤੇ ਇਹ ਚੀਜ਼ਾਂ ਮਤਲਬ ਚਟਨੀ ਚੁੱਟਨੀ ਏ ਸਭ ਨਾ ਬੋਤ ਅੱਛੀ ਤਰ੍ਹਾਂ ਬਣਾਂਦੇ ਨੇ। ਮੈਂ ਏ ਵਾਲਾ ਕੰਮ ਸਸੂ ਮੋਮ ਨੂੰ ਦਿੱਤਾ ਹੋਇਆ ਹਾਂ ਹਾਂ ਗ੍ਰੀਨ ਚਟਨੀ ਮੈਂ ਬਣਾ ਲਾਂਗੀ। ਬਟ ਐ ਵਾਲੀ ਜਿਹੜੀ ਹੁੰਦੀ ਨਾ ਸਪੈਸ਼ਲ ਵਾਲੀ ਜਿਵੇਂ ਜੋ ਹੁੰਦੀ ਐ ਸਾਨੂੰ ਉਹਦੇ ਨਾਲ ਖਾਣੀ ਐ ਜਾਂ ਉਹਦੇ ਨਾਲ ਹੁੰਦਾ ਨਾ ਇੱਕ ਚੀਜ਼ ਹੁੰਦੀ ਐ ਜਿਵੇਂ ਉਹਨੇ ਇੱਕ ਓ ਵਾਲੀ ਚਟਨੀ ਬਣਦੀ ਐ ਮਿੱਠੀ ਚਟਨੀ। ਓ ਗੁੜ ਵਾਲੀ ਜਿਹੜੀ,
ਹਾਂ, ਗੂੜ੍ਹੀ ਨੀ ਓ ਮੇਰੀ ਵੀ ਮੰਮੀ ਇੱਥੇ ਬਣਾਂਦੇ ਨਾ ਬੜੀ। ਟੇਸਟੀ ਬਣਾਂਦੇ ਹੋਣੇ ਓ ਜਿੰਨਾ ਗੁੜ ਹੋਏ ਜਿੰਨਾ ਗੁੜ ਹੋਏ ਤੇ ਓਨੀ ਇਮਲੀ ਲੈਣੀ ਹੁੰਦੀ ਇਮਲੀ ਨੂੰ ਪਹਿਲਾਂ ਪਿਓ ਦੋ ਫੇਰ ਬਾਚੋਂ ਤੇ ਸੌਂਫ ਜੀਰਾ ਦਾ ਤੜਕਾ ਵਗੈਰਾ ਲਗਾਂਦੇ ਨੇ ਬੜੀ ਸਵਾਦ ਬਣਦੀ ਐ। ਕਾਲਾ ਨਮਕ ਕਾਲੀ ਮਿਰਚ ਪਾ ਕੇ।
ਹਾਂ, ਬਸ ਓਹੀ ਹਾਂ ਹਾਂ ਓ ਫੇਰ ਅਸੀਂ ਸਾਡੇ ਅਸੀਂ ਨਾ ਫਰਿਜ ਚ ਰੱਖ ਦਿਨੇ ਆ ਓ।
ਹਾਂ ਹਾਂ, ਪੱਲੇ ਬਣਾਨੇ ਆ ਠੀਕ ਐ ਠੀਕ ਐ ਅਸੀਂ ਵੀ ਪੱਲੇ ਬਣਾਨੇ ਆ ਨਾ ਜਦੋਂ ਉਦੋਂ ਯੂਜ ਕਰਨੇ ਐ। ਫੇਰ ਓ ਮਿੱਠੀ ਚਟਨੀ ਦੀ ਆਪੇ ਬਣਾਂਦੇ ਨੇ ਫਿਰ ਪੁਦੀਨੇ ਤੇ ਧਨੀਏ ਦੀ ਮੈਂ ਬਣਾ ਲੈਂਦੀ ਆ ਫੇਰ ਪੱਲੇ ਬਣਾ ਕੇ ਬਸ ਪੱਲੇ ਦੇ ਮੈਂ ਕਦੀ ਖੈਰ ਬਣਾਈ ਨੀ ਆਪ ਬਣਾਂਦੇ ਨੇ ਬੜੇ ਸਵਾਦ ਬਣਾਂਦੇ ਨੇ।
ਹਾਂ ਚਲੋ। ਠੀਕ ਐ ਮੈਂ ਇਹੀਓ ਪੁੱਛਣਾ ਸੀ ਮੈਂ ਕਿਹਾ ਕਿਵੇਂ ਬਣਾਇਆ ਤੁਸੀਂ ਇਸ ਕਰਕੇ ਮੈਂ ਤੁਹਾਨੂੰ ਕਾਲ ਕਰ ਰੀ ਸੀ।
ਮੈਂ ਤੁਹਾਡੀ ਰੈਸ ਟ੍ਰਈ ਕਰ ਲਾਂਗੀ, ਹੁਣ ਤੁਸੀਂ, ਮੇਰੇ ਕਰਕੇ ਵੇਖਣਾ, ਠੀਕ ਹੈ, ਨਾ ਫੇਰ ਤੁਸੀਂ ਆਪਣਾ ਫੀਡਬੈਕ ਦੇਣਾ
ਬਿਲਕੁਲ, ਤਾਂ ਹੀ ਹਾਂਜੀ -ਹਾਂਜੀ ਠੀਕ ਹੈ ਜੀ। ਓਕੇ ਜੀ, ਬਾਏ- ਬਾਏ, ਹਾਂਜੀ -ਹਾਂਜੀ, ਆਵਾਂਗੇ, ਤੁਸੀਂ ਵੀ ਆਉਣਾ ਹਾਂ। ਓਕੇ ਜੀ, ਬਾਏ- ਬਾਏ, ਸਤਿ ਸ਼੍ਰੀ ਅਕਾਲ ਜੀ।